ਹੈਲੋ। ਹੈਲੋ, ਨੈਟਵਰਕ ਇਸ ਸੂਰਿਆ ਸ਼ਾਇਦ ਆਪ ਦਾ।
ਨਹੀਂ।
ਹੈਲੋ, ਹਾਂਜੀ, ਹਾਂਜੀ। ਹਾਂਜੀ, ਅਸੀਂ ਅਹ ਟਿੰਡੇ ਬਣਾਏ ਸੀ।
ਸਾਡੇ ਘਰ ਤਾਂ ਕੋਈ ਖਾਂਦੇ ਈ ਨੀ ਟਿੰਡੇ।
ਨਹੀਂ ਸਾਡੇ ਘਰ ਵੀ ਖਾਂਦਾ ਤੇ ਕੋਈ ਨੀ ਹਾਂਜੀ ਖਾਂਦਾ ਤੇ ਕੋਈ ਨੀ ਲੇਕਿਨ ਡਾਕਟਰ ਨੇ ਕਿਹਾ ਤੇ ਫਿਰ ਖਾਣੇ ਪੈਂਦੇ ਆ ਨਾ ਹਾਂਜੀ
ਅੱਛਾ -ਅੱਛਾ, ਹੋ ਆਈ ਆ
ਬਸ ਲੇਟੇ ਹੋਏ ਸੀ। ਬਸ ਵਧੀਆ, ਤੁਸੀਂ ਸੁਣਾਓ? ਹਾਂਜੀ -ਹਾਂਜੀ ਪਾਣੀ- ਵਾਣੀ ਤੇ ਪੀ ਰਿਹਾ ਤੁਸੀਂ ਜਨਾਓ
ਬਸ -ਬਸ ਵਧੀਆ ਹੁਣ ਰੋਟੀ ਖਾਣ ਦਾ ਸੋਚ ਰਹੇ ਹਾ ਕਿ ਬਣਾਇਏ ਹਜੇ ਹੁਣ ਮੇ
ਅੱਛਾ ਹੁਣ ਸੋਚਦੇ ਪਓ ਦੁਪਹਿਰ ਦਾ
ਹੈ ਨੀ ਨਾ ਕੁਛ
ਅੱਛਾ -ਅੱਛਾ ਚਲੋ
ਹਾਂ ਸਾ ਹਾਂ ਸਾਡੇ ਘਰ ਦੇ ਬਾਹਰ ਹੋਇਆ ਹੈ ਪ੍ਰੋਗਰਾਮ ਉੱਥੇ ਹਾਏ ਮ ਮੈਂ ਰਹਿ ਗਈ ਹੁਣ ਮੈਂ ਖਾਣ ਜਾਵਾਂਗੀ ਦੇਖੋ ਹਜੇ ਘਰ ਹੀ ਬਣਾਵਾਂਗੇ ਕੁਛ ਐ ਆ ਗਏ ਨੇ ਬੱਚੇ।
ਅੱਛਾ
ਹੋਰ ਸਭ ਠੀਕ ਨਾ ਢੀਠ ਨੇ ਬੜੇ ਢੀਠ ਨੇ ਸੌਦੇ ਹੀ ਨੀ
ਅੱਛਾ,
ਹਾਂ ਤੁਹਾਡੇ ਬੱਚੇ ਦਾ ਕੰਮ ਕਰ ਲਿਆ ਨਾ ਨਾ ਸਾਡੇ ਵੀ ਸਾਡੇ ਤੇ ਬੜੇ ਹੱਥ ਦੇਦੇ ਸੌਦੇ ਹੀ ਨਹੀਂ। ਖ ਜਿਹੜੇ ਹਫਸ਼ੀ ਨੇ ਕੁੱਝ ਖਾਣ ਨੂੰ ਦੋ ਤੇ ਐ ਕੁੱਤਿਆਂ ਵੱਖਣ ਟੁੱਟ ਕੇ ਪੈਂਦੇ ਨੇ ਕੱਲ ਮੋਮੋਸ ਲਿਆ ਰੱਖੇ ਦਸ ਦੇ ਚਾਰ ਮੋਮੋਸ ਚਾਰੋਂ ਖਾ ਗਏ। ਮੈਂ ਤੇ ਇੱਕੋ ਜਹਾ ਬੋਣ ਚ ਛੁੱਟੀ ਪਾਈ।
ਹਾਂ ਬੱਚੇ ਨੇ ਹਾਂ।
ਹਾਂ ਬ ਸਾਡੇ ਬੱਚੇ ਤੇ ਬੜੇ ਬੱਚੇ ਸਾਡਾ ਨਾ ਵੱਡਾ ਬਾ ਕੇਹੀ ਹਾਂ ਸਾਡਾ ਨੀ ਸੁਭਾਅ ਦਾ ਬੜਾ ਢੀਠ ਐ ਸਾਡਾ ਸਮਝਦਾ ਹੀ ਨੀ ਮੈਂ ਸਮਝਾ ਦ ਸਮਝ ਜਾ- ਸਮਝ ਜਾ- ਸਮਝ ਜਾ ਸਮਝਦਾ ਹੀ ਨਈ।
ਹਾਂਜੀ-ਹਾਂਜੀ ਹੋਰ ਸੁਣਾਓ, ਨਾਨਕੇ ਨੀ ਗਏ ਬੱਚੇ
ਨਾ ਨਾਨਕੇ ਗਏ ਸੀ ਨਾਨਕੇ ਘਰ ਛਡ ਕੇ ਕਹਿੰਦੇ ਤੁਹਾਡੇ ਬੱਚੇ ਬੜੇ ਅੱਥਲੇ ਨੇ ਘਰ ਰੱਖੋ।
ਅੱਛਾ ਤੇ ਤੁਹਾਡੇ ਘਰ ਨੀ ਆਏ ਤੁਹਾਡੀ ਨਣਾਨਾਂ ਨਨੂੰਨਾਂ ਨੀ ਆਈਆਂ।
ਉਹ ਸਾਡੇ ਬੱਚੇ ਬੜੇ ਅਥਰੇ ਨੇ ਤਾਂ ਨੀ ਆਈਆਂ। ਨਾ ਇਹ ਨਾ ਜਾਂਦੇ ਨੇ ਨਾ ਕਿਸੇ ਨੂੰ ਆਣ ਦਿੰਦੇ ਨੇ।
ਹੋਰ ਤੁਹਾਡੀ ਸੱਸ ਸੋਹਰਾ ਠੀਕ ਐ।
ਹਾਂ ਸਭ ਵਧੀਆ, ਸਭ ਸੁੱਤੇ ਦੇ ਨੇ ਬਸ
ਤੁਹਾਡੇ ਹਨਾ
ਹਾਂ,
ਹਾਂਜੀ-ਹਾਂਜੀ ਹੋਰ ਪੇੜ ਪੌਦੇ ਲਾਏ ਦੇ ਨੇ ਘਰ ਚ ਤੁਸੀਂ ਪਾਣੀ ਵਾਣੀ ਪਾਓ ਨਾ ਚ ਪੱਤੇ ਵੱਤੇ ਚੜਦੇ ਨਾ ਵਿੱਚ ਪਾਤਾ ਕਰੋ।
ਦੇਵਾਂਗੇ ਨਾ ਖਾਦ ਪਾਵਾਂਗੇ ਤਾਂ ਉਹ ਕਰੇਗਾ ਹੁਣ
ਹਾਂ ਖਾਦ ਇਹੀ ਜੋ ਸਾਡੇ ਸੀ ਸਬਜ਼ੀਆਂ ਸੁਬ ਬਜ਼ੀਆਂ ਦੀ ਹੁੰਦੀ ਹੈ ਨਾ ਛਿੱਕਲ- ਛੁਕਲ ਫਰੂ ਕਹਿੰਦੇ ਛਿਕਲ ਛੂ
ਗਰਮੀ ਐਨੀ ਐ ਬਾਹਰ ਧੁੱਪ ਚ ਕੌਣ ਚ ਬੰ ਮੰਮਾ ਹਾਂ,
ਹਾਂਜੀ ਹਾਂਜੀ
ਹੋਰ ਸਭ ਠੀਕ।
ਹਾਂਜੀ ਵਧੀਆ। ਅਸੀਂ ਵੀ ਆਪਣੇ ਘਰ ਦੇ ਬਾਹਰ ਗਮਲੇ ਚ। ਪੇੜ ਲਾਏ ਹੋਏ ਨੇ ਛੋਟੇ ਛੋਟੇ ਬਹੁਤ ਅੱਛੇ ਲੱਗਦੇ ਨੇ ਫੁੱਲ ਖੇਲਦੇ ਨੇ ਤੇ ਬਹੁਤ ਪਿਆਰੇ ਲੱਗਦੇ ਨੇ।
ਸਾਡੇ ਅਸੀਂ ਲਾਏ ਦੇ ਸੀ ਪਹਿਲੇ ਬੜੇ ਸਾਰੇ ਲਾਏ ਦੇ ਸੀ ਉਹ ਸੌ ਗਏ ਨੇ ਹੁਣ ਅ ਖਾਦ ਪਾਵਾਂਗੇ।
ਤੇ ਤੁਸੀਂ ਧੁੱਪ ਚੋਂ ਹਟਾ ਕੇ ਛਾਂ ਚ ਰੱਖ ਦੇਣਾ ਸੀ ਨਾ।
ਨਹੀਂ ਪਹਿਲਾਂ ਧੋਪੀ ਚ ਭਜਦੇ ਸੀ ਤੇ ਬੜੇ ਅੱਛੇ ਹੋ ਗਏ ਸੀ ਹੁਣ ਪਤਾ ਨੀ ਕੀ ਹੋਇਆ ਹੁਣੁਬਾਰਾ ਹ ਧਿਆਨ ਦੇਵਾਂਗੇ ਉਹਨਾਂ
ਹੂੰ ਧੁੱਪ ਤੇਜ ਹੈ ਨਾ ਤਾਂ ਕਰਕੇ ਗਮਲਾ ਹੋਣੇ ਆ।
ਹਾਂ ਗਰਮੀ ਨਾਲ ਸੁੱਕ ਗਏ ਕੁਛ ਪੱਤੇ ਹੁਣ ਵੱਖਰੇ ਵੱਖਰੇ ਕਰਾਗੇ ਨਵੇਂ ਪੌਦੇ ਖਾਦ ਪਾ ਕੇ ਨਵੇਾ ਸਮਾਨ ਪਾਵਾਂਗੇ ਸਭ ਕੁਛ ਫੇਰ ਉਗਾਵਾਂਗੇ ਦੁਬਾਰਾ ਉ ਕੇ ਜਾਣਗੇ ਚੱਲਾਂਗੇ।
ਹਾਂਜੀ ਹਾਂਜੀ।
ਹਾਂ ਹੋਰ
ਹੋਰ ਬਸ ਵਧੀਆ। ਹੋਰ ਅਸੀਂ ਤੰ ਦੋ ਸਿਆਮ ਟਿੰਡੇ ਬਣਾਏ ਸੀ।
ਅੱਛਾ ਪਰ ਕੇ ਪਰ ਕੇ ਕੱਟ ਕੇ। ਅੱਛਾ ਅੱਛਾ ਪਰ ਕੇ ਕਿੱਦਾਂ ਬਣਾਇਆ ਸੀ ਦੱਸ ਦੋ।
ਏਦਾਂ ਹੀ ਡਿੰਡੀਆਂ ਨੂੰ ਛਿੱਲ ਕੇ ਤੇ ਪਲਸ ਦਾ ਨਿਸ਼ਾਨ ਲਗਾ ਕੇ ਵਿੱਚ ਮਤਲਬ ਜਿਵੇਂ ਟੱਕ ਦੇ ਕੇ ਉਹਨੂੰ ਜਿਵੇਂ ਬੈਂਗਨਾਂ ਨੂੰ ਭਰਦੇ ਨੇ ਇੰਜ ਨਮਕ ਮਿਰਚ ਹਲਦੀ ਧਨੀਆ ਗਰਮ ਮਸਾਲਾ ਪਾਣਾ ਚਾਓ। ਪਾ ਲ ਲੋ ਚਾਹੇ ਫਲ ਮੈਗੀ ਮਸਾਲਾ ਪਾ ਲੋ। ਇਹ ਸਭ ਚੀਜ਼ਾਂ ਮਿਲਾ ਕੇ ਪਾ। ਕੇ ਜੇ ਆਲੂ ਛਲ ਨਕੇ ਕੇ ਉਹ ਵੀ ਭਰ ਕੇ ਇੱਕ ਸਾਈਡ ਤੇ ਰੱਖ ਲੋ। ਥਾਲੀ ਮਾੜੀ ਆੜੀ ਕਰ ਦੋ, ਤੇ ਪਾਣੀ ਆਪਣੇ ਆਪ ਛੱਡ ਜਾਣਗੇ। ਫਿਰ ਪਿਆਜ ਪੁਨੋ। ਉਨਾਂ ਚ ਟਮਾਟਰ ਪਾਓ। ਥੋੜ੍ਹੀ ਜਿਹੀ ਮਲਾਈ ਪਾਓ। ਨਾ ਉਨਾ ਚ ਥੋੜਾ ਹਲਕਾ, ਨਮਕ ਪਾਓ ਥੋੜੀ ਹਲਦੀ ਪਾਓ ਥੋੜਾ ਕਸ਼ਮੀਰੀ ਮਿਰਚ ਪਾਊਡਰ ਪਾਓ ਥੋੜੀ ਹਰੀ ਮਿਰਚ ਪਾਓ ਅਗਰ ਜਿਆਦਾ ਤਿੱਖੇ ਖਾ ਮਾੜੀ ਲਾਲ ਮਿਰਚ ਵੀ ਪਾਲੋ, ਫੇਰ ਇਹ ਨੂੰ ਖੂਬ ਫ੍ਰਾਈ ਕਰ ਜਾਓ ਕਰ ਜਾਓ। ਕਰੀ ਜਾਓ। ਉਹ ਆਪਣੇ ਆਪ ਫਲ ਰਿਲੀਜ਼ ਕਰ ਦਿੰਦੇ ਨੇ ਪਿਆਜ ਫਿਰ ਉਹਨਾਂ ਦੇ ਵਿੱਚ ਇੰਜੇਟ ਟਿੰਡੇ ਰੱਖ ਕੇ ਇੰਜੇ ਆਲੂ ਰੱਖ ਕੇ ਇਹਨਾਂ ਨੂੰ ਖੂਬ ਫਰਾਈ ਕਰੋ, ਮਸਾਲੇ ਦੇ ਵਿੱਚ ਸਿਮ ਗੈਸ ਤੇ ਹੋ ਮਤਲਬ ਪੰਜ ਦਸ ਮਿੰਟ, ਖੂਬ ਫਰਾਈ ਕਰੋ। ਕਰਦੇ ਰਹੋ ਕਰਦੇ ਰਹੋ ਫੇਰ ਉਹ ਜਿੱਦਾਂ ਸਬਜ਼ੀ ਨੇ ਪਾਣੀ ਛੱਡਿਆ ਸੀ ਨਾ, ਉਹ ਵੀ ਸਬਜ਼ੀ ਕੂੱਕਰ ਦੇ ਵਿੱਚ ਪਾ ਦੋ ਹੋਰ ਜਿੰਨੀ ਤੁਸੀਂ ਤਰੀ ਖਾਣੀ ਹੈ ਓਨੀ ਪਾਣੀ ਵਿੱਚ ਪਾ ਦੋ ਕੁੂਕਰ ਬੰਦ ਕਰਕੇ ਦੋ ਸੀਟੀਆਂ ਲਗਵਾ ਲਉ। ਫੇਰ ਤੁਸੀਂ ਕੁੂੱਕਰ ਖੋਲ ਕੇ ਉਹਦੇ ਵਿੱਚ ਉੱਤੋਂ ਹਰੇ ਧਨੀਏ ਨਾਲ ਗਾਰਨਿਸ਼ ਕਰੋ ਫੇਰ ਉਸਨੂੰ ਖਾਓ ਬਹੁਤ ਟੇਸਟੀ ਲੱਗਦੇ ਨੇ।
ਮਲਾਈ ਨੀ ਪਾਦੇ ਤੁਸੀਂ?
ਹਾਂਜੀ, ਮਲਾਈ ਕਹਿ ਤੇ ਰਹੀ ਆ ਮਲਾਈ ਪਾ ਲਓ ਮਸਾਲਾ ਪੁੰਦੇ ਭੁੰਨਦੇ ਮਲਾਈ ਪਾ ਲਓ ਭਾਵੇਂ ਦਹੀਂ ਪਾ ਲਓ ਭਾਵੇਂ ਨਾ ਪਾਓ ਟਮਾਟਰ ਪਾ ਲਓ ਜਿਵੇਂ ਤੁਹਾਡੇ ਬੱਚੇ ਖਾਂਦੇ ਹੋਣ,
ਅੱਛਾ-ਅੱਛਾ ਧਨੀਆਂ ਪਾਲ ਚ ਕ ਕਸੂਰੀ ਮੈਥੀ ਪਾਲੋ ਬਾਦ ਚ
ਨਹੀਂ ਧਨੀਆਂ ਪਾ ਲਿਆ ਤੇ ਫਿਰ ਕਸੂਰੀ ਮੇ ਤੇ ਵੈਸੇ ਮੈਂ ਨਹੀਂ ਪਾਦੀ ਇਤਨੀ ਕਿਉਂਕਿ ਮੈਂ ਅੱ ਟਾਈਮ ਹਰਾ ਧਨੀਆ ਅੱਛਾ ਮਿਲ ਜਾਂਦਾ ਤੇ ਧਨੀਆ ਹੀ ਗਾਰਨਿਸ਼ ਕਰ ਲਈਦਾ ਧਨੀਆ ਨਾਲ ਅੱਛੀ ਸਮੈਲ ਆਦੀ ਉਹਦੇ ਚੋਂ,
ਹੂੰ, ਹੋਰ ਨਾਲ ਚੋਲ ਬਣਾ ਲੋ।
ਆਹ ਇੱਛਾ ਤੁਹਾਡੀ,
ਤੇੈ ਪਰੋਠੇ ਬਣਾ ਲੈ।
ਜੋ ਵੀ ਮਤਲਬ ਤੁਹਾਡੇ ਬੱਚੇ ਖੁਸ਼ ਹੋ ਕੇ ਖਾਂਦੇ ਹੋ ਚਾਵਲ ਬਣਾਣੇ ਚਾਵਲ ਬਣਾਓ ਫੁਲਕੇ ਬਣਾਣੇ ਫੁਲਕੇ ਬਣਾਓ ਪਰਾਂਠੇ ਬਣਾਉਣੇ ਪਰਾਂਠੇ ਬਣਾਓ। ਤੰਦੂਰ ਤੇ ਰੋਟੀਆਂ ਪਾਣੀਆਂ ਤੰਦੂਰ, ਉਣਾ ਉਹ
ਹਾਂ ਨਹੀਂ ਪਰੋਟੀ ਜ਼ਿਆਦਾ ਸਵਾਦ ਲੱਗਦੀ। ਨਾ ਚੋਲੋ ਉਹ ਤਾਂ ਮੂੱਠਾ ਵਾਲੀ ਤਰੀ ਵਾਲੀ ਸਬਜੀ
ਹਾਂਜੀ ਪਰਾਂਠੇ ਜ਼ਿਆਦਾ ਸੁਵਾਦ ਲੱਗਦੇ ਨੇ ਪਰੌਂਠੇ ਤੇ ਨਾਲ ਚੌਲ ਜ਼ਿਆਦਾ ਸਵਾਦ ਲੱਗਦੇ ਨੇ।
ਹਾਂ
ਹਾਂਜੀ ਹਾਂਜੀ।
ਹੋਰ ਤਾਡੇ ਬੱਚੇ ਨੀ ਉੱਠੇ ਜੇ ਸੋ ਕੇ
ਨਹੀਂ ਸਾਡੇ ਵੱਡੇ ਵੱਡੇ ਬੱਚੇ ਨੇ ਤੇ ਉਹ ਬਸ ਆਪੇ ਉੱਠ ਵੀ ਜਾਣਗੇ ਤੇ ਰੌਲਾ ਨਹੀਂ ਪਾਉਂਦੇ ਉਹ ਆਪਣੇ ਵਿਚਾਰੇ ਆਪਣਾ
ਮੰਮਾ ਨਾਨੀ ਮੰਮਾ ਘਰ ਚਲੀਏ ਸਾਡੇ ਬੜੇ ਅੱਥਰੇ ਨੇ ਚੁੱਪ ਨੀ ਕਰਦੇ ਇਹਦੇ ਬੋਹੁਤ ਬਹੁਤ ਅੱਛੇ ਰਹੇ ਨੇ ਸ਼ੈਤਾਨੀ ਕਰਦੇ ਰਹਿਣਗੇ ਚਲੀਏ ਮੋਮੋਸ ਖਾਂਦੇ ਰਹਿਣਗੇ ਚੋਮਨ ਖਾਂਦੇ ਰਹਿਣਗੇ ਪਾਸਤਾ ਖਾਂਦੇ ਰਹਿਣਗੇ। ਪੀਜ਼ਾ ਖਾਂਦੇ ਰਹਿਣਗੇ ਬਸ ਰਣ ਉਹ ਖਾਂਦੇ ਰਹੋ ਚੋਮੀਨ ਮਮੋਸ ਪਾਸਤਾ ਰੋਟੀ ਸਬਜ਼ੀ ਜਨਾਦ ਉਹਨਾਂ
ਹਾਂਜੀ ਇਹ ਤਾਂ ਫਾਸਟ ਫੂਡ ਨਾ ਖਵਾਇਆ ਕਰੋ ਇਹਨਾਂ ਨੂੰ
ਆਪੇ ਲਿਆਂਉਦੇ ਨੇ ਉਦਾਸ ਕਰਨ ਮੰਮੀ ਹੂੰ
ਹਾਂਜੀ-ਹਾਂਜੀ ਜਿਆਦਾ ਫਾਸਟ ਫੂਡ ਨਾ ਖਵਾਇਆ ਕਰੋ ਇਹਨਾਂ ਨੂੰ।
ਚਲੋ ਚਲੋ ਠੀਕ ਹੈ ਜੀ ਠੀਕ ਹੈ ਫਿਰ ਕਰਨੇ ਆ ਕਾਲ।
ਓਕੇ।